ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅ ਹਾਂਜੀ ਸਤ ਸ਼੍ਰੀ ਅਕਾਲ ਹੋਰ ਦੱਸੋ ਕਿਵੇਂ ਹੋ ਹੈਲੋ
ਕੀ ਹਾਲ ਚਾਲ ਹੈ
ਬਾਤ ਵਧੀਆ ਸੁਣਾਓਥ ਦਾ ਮੌਸਮ ਕ ਹੋ ਜ ਵਧੀਆ ਵਧੀਆ ਆਪ ਸੁਣਾਓ ਉੱਧਰ ਦਾ ਮੌਸਮ ਕਿਹੋ ਜਿਹਾ ਮੌਸਮ ਠੀਕ ਹੈ ਓਧਰ ਦਾ ਗਰਮੀ ਹੈ ਜਾਂ ਨਹੀਂ
ਸਮ ਬਹੁਤ ਖਬ ਕਰ ਗਰਮੀ ਕਦੇ ਬਾਰਿਸ਼ ਕਦੇ ਹੁਮਸ ਹੁਮਸ ਹੈ ਨਾ ਪਰੇਸ਼ਾਨ ਏਸੀ ਦੇ ਬਿਨਾ ਤੇ ਆਰਾਮ ਹੀ ਨਹੀਂ ਬਿਲਕੁਲ ਹੀ ਬਾਹਰ ਨਿਕਲਣੇ ਦਾ ਤੇ ਹਾਲ ਹੀ ਨੀ
ਇੰਨੀ ਗਰਮੀ ਪੈ ਰਹੀ ਹੈ ਹਾਂਜੀ ਬ ਹਾਂਜੀ ਨਹੀਂ ਕਦੇ ਹਾਂ ਆ ਇੱਥੇ ਵੀ ਬੜੀ ਧੁੱਪ ਜੇ ਬਹੁਤ ਹਾਂ ਇੱਥੇ ਵੀ ਨਾ ਬੜੀ ਚੁਭਣੇ ਵਾਲੀ ਧੁੱਪ ਜੇ ਬਹੁਤ ਚੁੱਭੇ ਵਾਲੀ ਧੁੱਪ ਹੈ ਬਈ ਅੱਥ ਵੀ ਆਈ ਆਾਲ
ਸਾਡੇ ਵੀ ਇੱਧਰ ਰਹਿ ਗਈਏਸੀ ਬਸ ਬੱਚੇ ਨੂੰ ਟਸ਼ਨ ਪਾਇਆ ਸੀ ਛੁੱਟੀਆਂ ਤੇ ਮੈਂ ਕਿਹਾ ਚਲ ਟਿਊਸ਼ਨ ਜਾਏਗੀ ਪਰ ਮੌਸਮ ਦੇਖ ਕੇ ਮੈਂ ਉਹਨੂੰ ਵੀ ਰੱਖੀਆਂ ਸਾਡ ਗ ਗਿਆਰਾਂ ਵਜੇ ਸਵੇਰੇ ਤੇ ਇੱਕ ਵਜ ਛੁੱਟੀ ਟੂਊਸ਼ਨ ਨ ਮੈਂ ਕਿਹਾ ਧੁੱ ਵਿੱਚ ਕੌਣ ਲੈਣ ਜਾਏਗਾ ਇਤਨੀ ਬੱਚਾ ਛੋਟਾ ਆ ਲੂ ਚੱਲਣੀ ਹੈ ਕੁਛ ਹੈ ਫੇਰ ਮੈਂ ਚਲਵਾਤਾ ਟੁ ਸਗੋਂ ਮੈਮ ਬੋਲਦੀ ਸੀ ਤੁਸੀਂ ਪੜਾਵਾਇਆ ਨੀ ਮੈਂ ਕਿਹਾ ਪੜਵਾਵਾਂਗੇ ਟਾਈਮ ਚੇਂਜ ਕਰੋ ਬ ਚਲੋ ਜਾਂ ਫਿਰ ਤੁਸੀਂ ਬੱਚੇ ਦਾ ਧਿਆਨ ਦੋਗੇ ਤੁਸੀਂ ਕਿਸ ਟਾਈਮ ਬੁਲਾ ਰਹੇ ਹੋ ਤੁਸੀਂ ਤਾਂ ਘਰ ਮੈਂ ਕਿਹਾ ਬੇਟੇ ਪਰ ਛੋਟਾ ਬੱਚਾ ਹੈ ਉਹਨੇ ਆਉਣਾ ਆ ਦਸ ਮੈਂਨਨੂੰ ਆਉਣ ਲੱਗਦਾ ਮਿੰਟ ਤੇ ਜਾਣ ਲੱਗਣੇ ਮੈਡਮ ਬੋਲ ਮ ਤ ਬੋਲੀ ਜਾ ਮੈਂ ਹੁਣ ਛੁਡਵਾਤੀ ਛੁਡਵਾਤੀ ਆ ਇਸ ਕਰਕੇ ਹੋਰ ਦੱਸੋ ਤੁਸੀਂ
ਨਹੀਂ ਸਹੀ ਗੱਲ ਹੈ ਤੁਸੀਂ ਮੈਂ ਅੱਜ ਦਾਲ ਦੇ ਪਰਾਂਠੇ
ਅੱਛਾ ਤੇ ਦਾਲ ਚੌਲ ਫ
ਦਾਲ ਦੇ ਪਰਾਂਠੇ ਹਾਂਜੀ
ਕਿਸੇ ਤ੍ਹਾਂ ਖਾਧੇ ਦੀ ਗਰਮੀ ਹੁੰਦੀ ਹੈ ਕੋਈ ਜ਼ਿਆਦਾ ਖਾਂਦਾ ਹੀ ਨੀ ਹੈ ਤੇ ਸਾਡੇ ਸਵੇਰੇ ਉਹੀ ਦਾਲ ਚੌਲ ਕੰਮ ਆਏ ਤੇ ਹੁਣ ਅਸੀਂ ਆਲੂ ਪੂੜੀਆਂ ਬਾਰੇ ਵੋਂ ਸੋਚ ਰਿਹਾ ਬਣਾਉਣ ਜਾ
ਹਾਂਜੀ ਨਹੀਂ ਉਹ ਤੁਸੀਂ ਆ ਨਹੀਂ ਜੇ ਹ ਜ ਨਹੀਂ ਹਾਂ ਨਹੀਂ ਉਹਊ ਤੇ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਤੁਸੀਂ ਟਊਸ਼ਨ ਨਾ ਕਿਉਂਕਿ ਬੱਚਿਆਂ ਦੀ ਸਾਨੂੰ ਗਰਮੀ ਦੀ ਵਜ੍ਹਾ ਨਾਲ ਨਾ ਬੱਚਿਆਂ ਦੀ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਅਰੇ ਅਸੀਂ ਟਿਊਸ਼ਨ ਭੇਜ ਰਹੇ ਹਾਂ ਬੱਚੇ ਬਈ ਗਰਮੀ ਜਾਗੇ ਲੂ ਨਾ ਲੱਗ ਜਾਏ ਔਰ ਲੂ ਲੱਗਣੇ ਨਾਲ ਤੇ ਵੈਸੇ ਹੀ ਇੰਨੇ ਪਰੇਸ਼ਾਨ ਪਰਸ਼ਾਨ ਹੋ ਜਾਂਦੇ ਨੇ ਬਿਮਾਰ ਡਾਕਟਰ ਦੇ ਚੱਕਰ ਕੱਟਦੇ ਰਹੋ ਬਈ ਡਾਕਟਰ ਦੇ ਚੱਕਰ ਕੱਢਣੇ ਵੀ ਬੜੇ ਔਖ ਖੇ ਨੇੇ ਬਈ, ਹਾਂ, ਬੱਚਾ ਠੀਕ ਹੋਵੇ ਨਾ। ਹਾਂਜੀ ਤੁਹਾਨੂੰ ਰਹਿੰਦਾ ਪਿਆਜੇ ਬੀਜ ਡਾਲ ਕੇ ਦਿੰਦੇ ਹਾਂ ਕਿ ਚਲੋ ਲੂ ਨਾ ਲੱਗੇ ਕੋ ਆਪਣਾ ਇਹ ਆਪਣਾ ਪਿਲਾਨੇ ਆ। ਗੁਲਕੰਡੀ ਦਿੰਦੇ ਹਾਂ ਕਿ ਬੱਚਿਆਂ ਨੂੰ ਲੂ ਨਾ ਲੱਗੇ ਹਸਬੈਂਡ ਵੀ ਬਾਹਰ ਜਾਂਦੇ ਨੇ ਜੋਬ ਤੇ ਤਾਂ ਵੀ ਟੈਨਸ਼ਨ ਰਹਿੰਦੀ ਹੈ।
ਬੱਚੇ ਪੀਣ ਹਾਂਜੀ ਬੱਚੇ ਪੀਂਦੇ ਹੀ ਨੀ ਐ ਹੁਣ ਦੇਖੋ ਸਾੇ ਤਿੰਨ ਸਾਲ। ਮੇਰੀ ਬੇਟੀ ਹੈ ਮੈਂ ਉਹਨੂੰ ਗਲੂਕੋਨ ਡੀ ਨਿੰਬੂ ਪਾਣੀ ਰੋ
ਤਾਬ ਮਤਲਬ ਪੀਂਦੀ ਨੀ ਐ ਮਤਲਬ ਮੈ ਉਹਨੂੰ ਪਿਆਣਾ। ਬੇਟਾ ਲੈ ਨਾਰੀਅਲ ਪਾਣੀ ਪੀ ਲਿਆ ਨਹੀਂ ਉਹਨੇ ਪੀਣਾ ਹੀ ਨਹੀਂ ਐ ਔਨੇ ਤੇ, ਕੀ ਕਰਨਾ ਉਹਨਾ ਮਰਜ਼ੀ ਇਹ ਫਰੂਟ ਖਾਏਗੀ ਤੇ ਫਰੂਟ ਵੀ ਨੀ ਖਾਏਗੀ ਸਭ ਤੋਂ ਫਰੂਟ ਵੀ ਵਿੱਚ ਦੇਣੈ ਚਾਹੀਦੇ ਹੈ ਗਰਮੀ ਵਿੱਚ ਜੀ ਫਰੂਟਸ ਦੇਖ।
ਹਾਂਜੀ,
ਇਸ ਕਰਕੇ ਫਿਰ ਮੈਂ ਉਹਨੂੰ ਫਰੂਟਸ ਬਾਰੇ ਬਹੁਤ ਕਹਿਨੀ ਆ ਵੀ ਤੁ ਖਾਲਾ ਫਰੁਟ। ਖਾ ਲਾ ਮੈਂ ਜੂਸ ਪੀਲਾ ਜਾਂ ਪਾਣੀ ਪੀ ਲੈ ਕੋਈ ਨਹੀਂ ਮੈਂ ਮੰਮਾ, ਕੁਛ ਨੀ ਖਾਨਾ ਮੈਨੂੰ ਫੋਨ ਦੇ ਦੋ ਮੈਂ ਬੈਠਾਂਗੀ ਫੋਨ ਦੇ, ਹਾ
ਹਾਂਜੀ ਨਹੀਂ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ, ਨਹੀਂ ਅਸੀਂ ਲੋਕ ਮੇਰੇ, ਹਸਬੈਂਡ ਮੇਰੇ ਵੀ ਹੈੈ ਨੇ, ਤੇ ਉਹ ਬੜੇ ਜੋ ਨਾ ਉਹਨਾਂ ਦੀ ਜੋਬ ਬੜੀ ਹਾਰਡ ਏ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਬਿਲ ਬਿਲਕੁਲ ਉਹ ਕਰਨਾ ਪੈਂਦਾ ਕਿਨਾਂ ਦਾ ਉਹਨਾਂ ਨੂੰ ਇੰਨਾ ਸੈਕਰੀਫਾਈਸ ਕਰਨਾ ਪੈਂਦਾ ਧੂੱਪ ਦਾ ਲੂ ਅੱਜ ਕੱਲ ਇੰਨੀ ਚੱਲ ਰੀ ਐ ਮਾਰਕੀਟ ਵਿੱਚ ਮਾਰਕੀਟ ਵਿੱਚ ਜਾਣਾ ਆਣਾ ਫੇਰ ਉਹਨਾਂ ਨੂੰ ਇੰਨਾ ਮੈਂ ਕਹਿੰਦੀ ਹਾਂ ਪਿਆਜ ਰੱਖਿਆ ਕਰੋ ਤੁਸੀਂ ਲ ਤੁਸੀਂ ਛਾਂ ਚ ਪੀਆ ਕਰੋ ਤੁਸੀਂ ਲ ਤੁਸੀਂ ਮਿੱਠੀ ਲੱਸੀ ਪੀ ਲਿਆ ਕਰੋ ਨਿੰਬੂ ਪਾਣੀ ਪੀ ਲਿਆ ਕਰੋ ਪਰ ਇੱਕਦਮ ਮੈਂ ਨਾ ਉਹਨਾਂ ਨੂੰ ਮੈਂ ਇਹਨਾ-ਇਹਨਾਂ ਨੂੰ ਕਹਿੰਦੀ ਹਾਂ ਮੈਂ ਕਹਿੰਦੀ ਆ ਯਾਰ ਮੈਨੂੰ ਟੈਨਸ਼ਨ ਲੱਗੀ ਰਹਿੰਦੀ ਆ ਬਈ ਤੁਹਾਡੀ ਚੱਲਦੀ ਔਰ ਮੈਂ ਵੀ ਕੋਚਿੰਗ ਹਾਂਜੀ।
ਅੱਛਾ ਆਪ ਵੀ ਕੋਚਿੰਗ ਕਰ
ਪਤਾ ਛੁਡੂ ਨਹੀਂ ਮੇ ਮੈਂ ਵੀ ਬੇਟੀ ਦੀ ਕੋਚਿੰਗ ਅਜੇ ਹਟਵਾ ਰੱਖੀ ਆ ਮੈਂ ਮੈਂ ਕਿਹਾ ਕਿ ਅਜੇ ਛੁ ਅਜੇ ਛੁੱਟੀਆਂ ਨੇ ਕੋਈ ਗੱਲ ਨਹੀਂ ਜੁਲਾਈ ਤੋਂ ਤੈਨੂੰ ਅਟੈਂਡ ਕਰਾ ਕੋਚਿੰਗ ਮੈਂ ਲਗਵਾ ਲਾਈ ਤੂੰ ਕਰੀ ਕੋਚਿੰਗ ਹਜੇ ਛੋੜ ਕਿਉਂਕਿ ਗਰਮੀ ਦੀ ਵਜ੍ਹਾ ਨਾਲ ਅਗਰ ਇੱਕ ਵਾਰੀ ਲੂ ਲੱਗ ਗਿਆ ਨਾ ਤੇ ਬਹੁਤ ਜ਼ਿਆਦਾ ਹੋ ਜਾਂਦੀ ਏ
ਵੀ ਨਹੀਂ ਹੁੰਦੇ ਆ
ਹਾਂਜੀ
ਕਰ ਮੈਂ ਸ਼ੁਰੂਆਤੀ ਮੈਮ ਦੀ
ਕਿਨ ਕਈ ਲੋਕ ਤੇ ਕੱਚੇ ਆਮ ਦਾ ਪਾਨਾ ਬਣਾ
ਹਾਂ ਕੱਚੇ ਆਮ ਦਾ ਪਾਣਾ ਬਣਾ ਕੇ ਪੀਂਦੇ ਆ ਹਾਂ ਅੱਛਾ ਤੁਸੀਂ ਕਿਕਨ ਬਣਾਉਂਦੇ ਹੋ ਕੱਚੇ ਆਮ ਦਾ ਪਾਣਾ ਲੂ ਵਿਚ
ਮੈਂ ਮੈਂ ਬਣਾਂਦੀ ਨੀ ਆ ਮੈਂ ਮੇਰੀ ਫਰੈਂਡ ਐ ਨਾ ਉਹ ਬਣਾਂਦੀ ਮੈਨੂੰ ਫੋਨ ਕਰ ਦਿੰਦੀ ਆ ਕਿ ਲੈ ਜਾ ਕੋਟਲ ਤੇ ਫੇਰ ਮੈਂ ਲੈ ਆਣੀ ਆ ਮੈਂ ਜਿਆਦਾਤਰ ਬੱਚੇ ਨਾ ਜਿਵੇਂ ਮੋਮੋਜ ਵਗੈਰਾ ਬੜੇ ਖਾ ਰਹੇ ਆ ਜੀ ਤੇ ਮੈਂ ਉਹ ਬਣਾ ਲੈਂਦੀ ਆ ਬੱਚਿਆਂ ਨੂੰ ਘਰ ਸੂਜੀ ਦੇ ਮੋਮੋਜ ਬਣਾ ਲਿੰਦੀ ਆ ਘਰ ਦੇ ਅੱਛੇ ਰਹਿੰਦੇ ਆ ਕਿ ਬਾਹਰ ਦੇ ਨਾ ਮੈਦੇ ਦੇ ਹੁੰਦੇ ਆ ਕੈਸੇ ਹੈ ਕੈਸੇ ਨਹੀਂ ਬੱਚੇ ਦਾ ਮਨ ਕਰਦੇ ਹੀ ਬੱ ਖਾਣ ਵਾਸਤੇ ਤੇ ਫਿਰ ਉਹਨੂੰ ਘਰ ਚੀਜ਼ਾਂ ਦੇਣਾ ਪਸੰਦ ਕਰਦੀ ਆ ਜਿਵੇਂ ਕਿ ਘਰ ਤੁਸੀਂ ਮੋਮੋਜ਼ ਵਗੈਰਾ ਹੋ ਗਏ ਅੱਜਕੱਲ ਸੂਜੀ ਦੀ ਰੋਟੀ ਬਣਦੀ ਆਲੂ ਵਾਲੀ ਉਹ ਬਣਾ ਦੇਣੀ ਆ ਨਾਲ ਆਲੂ ਸਬਜ਼ੀ ਬਣਾਤੀ ਹੋਰ ਮਤਲਬ ਕੁੱਛ ਲੋਕੀ ਦੇ ਪਰੌਠੇ ਬਣਾਤੇ ਬੱਚੇ ਨਵਾਂ ਨਵਾਂ ਖਾਣ ਨੂੰ ਦੇ ਆ ਹਾਂਜੀ ਛੁੱਟੀਆਂ ਨੇ ਨਾ ਬੱ ਚਿਆਂ ਚੀਜ਼ਾਂ ਖਾਣ ਨੂੰ ਮੰਗਣ ਸਾਨੂੰ ਨਵੀ ਚੀਜ਼ ਰੋਜ਼ ਦੀ ਇੱਕ ਮਿਲੇ ਤੇ ਇਸ ਕਰਕੇ ਮੈਂ ਚੀਜ਼ ਬਣਾ ਦਿੰਦੀ ਆ ਬਹੁਤ ਚੀਜ਼ਾਂ ਫਾਸਟ ਫੂਡ ਵਗੈਰਾ ਘਾ ਵੀ ਅੱਛਾ ਲੱਗਦਾ ਮੈਨੂੰ ਸੂਜੀ ਦਾ ਮਤਲੈਂ ਮੈਂਡੀ ਜਗ੍ਹਾ ਸੂਜੀ ਯੂਜ ਕਰਦੀ ਹਾਂ ਕੋਈ ਚੀਜ਼ ਹੋ ਜਾੇ
ਨਹੀਂ ਸਹੀ ਗੱਲ ਹੈ ਨਹੀਂ ਸੁੂਜੀਤ ਅੱਛੀ ਹੁੰਦੀ ਇਹ ਕੋਈ ਤੁਸੀਂ ਸੀਜੇ ਸੂਜੀ ਦੇ ਚੀਲੇ ਵੀ ਬਣਾਓ ਦਹੀਂ ਮਚ ਖੋਲ ਕੇ ਆਰਾਮ ਨਾਲ ਕੁਛੜ ਸਿਆਂ ਨੂੰੂੰ ਚਟਨੀ ਨਾਲ ਸੋਸ ਨਾਲ ਕੋਈ ਨੁਕਸਾਨ ਨਹੀਂ ਹੈ ਲੇਕ
ਦੀ
ਆਪਣਾ ਐਕਚੁਲੀ ਨਹੀਂ ਹਾਂਜੀ ਆਪਣਾ ਜਿਹੜਾ ਹੈ ਹੁੰਮਸ ਬਹੁਤ ਜ਼ਿਆਦਾ ਹੋ ਜਾਂਦੀ ਗਰਮੀ ਦੀ ਵਜ੍ਹਾ ਨਾਲ ਸਾਲਾ ਬਾਹਰ ਨਿਕਲੋ ਚਕਨ ਲੱਗਦਾ ਹਾਏ ਕਿਉਂ ਨਿਗਲ ਪੂਰਾ ਮੂੰਹ ਲ ਬੈਠ ਕੇ ਨਿਕਲਣਾ ਪੈਂਦਾ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਹੈ ਕਿਧਰੇ ਵੀ ਜਾਣਾ ਹਾਂਜੀ
ਜਾਣਾ ਹੀ ਪੈਂਦਾ ਤੇ ਫਿਰ ਨਿਕਲਣਾ ਪੈਂਦਾ ਘਰੋਂ, ਬੱਚੇ ਪਤਾ ਨਹੀਂ ਕਿਉਂ ਨਿਕਲ ਰਹੇ ਸਾਨੂੰ ਲੈ ਕੇ। ਨੀ ਜਾ ਰਹੇ ਏ। ਹੁਣ ਪਿੱਛੇ ਪਾਠ ਹੋਏ ਸੀ ਸੁਖਮਨੀ ਸਾਹਬ ਦੇ, ਹਾਂਜੀ, ਤੇ ਤਾਂ ਵੀ ਅਸੀਂ ਆ ਨੀ ਪਾਏ । ਕਿਉਂਕੀ ਗਰਮੀ। ਕਲ ਨਾ ਲੋਕੀ ਤਿੰਨ ਤੋਂ ਚਾਰ ਪਾਠ ਕਰਨ ਲਗ ਗੇ ਨੇ ਗੋਆਰਾ ਸਾਹਿਬ ਦੇ ਵਿੱਚ। ਤਿੰਨ- ਤੋਂ ਚਾਰ, ਐਡੀ ਗਰਮੀ ਕਿਦੀ ਛੋਟੀ ਇਹ ਬੱਚਾ ਨੀ ਜਾ ਪਾਣਗੇ, ਇਸ ਕਰਕੇ ਇੱਕ ਦਿਨ ਹੀ ਨੀ ਪਾਠ ਕਰ ਲਿਆ ਮੈਂ ਚੱਲ ਕੋਈ ਨੀ ਘਰ ਹਾਂਜੀ-ਹਾਂਜੀ । ਤੇ ਬਸ ਫਿਰ ਜਿਸ ਦਿਨ ਬਾਬਾ ਜੀ ਦਾ ਉਹ ਸੀ ਨਾ ਸ਼ਹੀਦੀ ਦਾ ਉਸ ਦਿਨ ਅਸੀਂ ਗਏ ਸੀ। ਹਾਂਜੀ। ਮੈਂ ਅੱਜ ਤੇ ਜਾਣਾ ਪੈਣਾ ਐ ਜੋ ਮਰਜ਼ੀ
ਹਾਂ, ਹੂੰ ਹਾਂਜੀ-ਹਾਂਜੀ, ਹਾਂਜੀ ਬਸ। ਨਹੀਂ, ਅਸੀਂ ਲੋਕ ਵੀ ਕਿ ਮੈਂ ਕਿਧਰੇ ਜਾਂਨੀ ਹਾਂ, ਹਾਂਜੀ। ਜੀ । ਮੈਂ ਕਿਧਰ ਅਸਬੇ, ਆਪਣੇ ਹਸਬੈਂਡ ਨਾਲ, ਤੇ ਬਾਈਕ ਤੇ ਨਿਕਲਦੀਆਂ ਨਾ। ਨਾਲ, ਤੇ ਮੈਂ ਪਤਾ। ਪੂਰਾ ਪੂਰੇ ਗਲਵਸ ਹੱਥ ਵਿੱਚ ਚ ਪਾ ਲੈਂਨੀ ਹਾਂ ।ਲੇਕਿਨ ਜਿਹੜਾ ਗਰਮੀ ਹੋ ਪਸੀਨਾ, ਅੰਦਰ ਬਾਰ। ਆਪੇ, ਔਰ ਗਰਮ-ਗਰਮ ਹਵਾ ਚੱਲਦੀ ਹੈ, ਤੇ ਕਿੰਨਾ ਮਨੇ ਮਜ਼ਾ। ਮਜਬੂਰੀ ਚ ਕਦੇ ਨਾ ਕਦੇ ਤੇ ਜਾਣਾ ਹੀ ਪੈਂਦਾ। ਕਿਸੇੇ, ਜਿੰਨਾ ਦੀ ਸੀਗ ਜਿੰਨਾ ਮਨੇ ਅਵੋਇਡ। ਕਰ ਸਕਕਾ, ਓ
ਹਾਂ।
ਨਾ ਬਾਰ ਨਿਕਲਾ।
ਹਾਂਜੀ। ਐ ਤੁਸੀਂ ਚਲਦੇ ਟਾਈਮ ਤਾਨੂੰ ਇਤਨੀ ਹਵਾ ਨੀ ਲੱਗੇ ਗੀ ਗਰਮ -ਗਰਮ, ਤਾਨੁੰ ਜਿੰਨੀ ਬਾਈਕ ਤੇ ਬਹਿ ਕੇ -ਸਕੂਟੀ ਤੇ ਬਹਿ ਕੇ ਹਵਾ ਲੱਗਦੀ ਐ। ਗਰਮ ਹਵਾ, ਸੇਮ ਸਿਧਾ ਮੂੰਹ ਤੇ ਪੈਂਦੀ ਏ ਗਰਮ ਹਵਾ ਸਕੂਟੀ ਤੇ ਬਾਈਕ ਤੋਂ ।
ਹਾਂਜੀ।
ਹਾਂਜੀ- ਹਾਂਜੀ।
ਉਹ ਦਾ ਕਹਿਣਾ ਤੇ ਮੈਨੂੰ ਆਪਣੇ ਹਸਬੈਂਡ ਦੀ ਵੀ ਬੜੀ ਟੈਨਸ਼ਨ ਰਹਿੰਦੀ ਹੈ ਹਾਂਜੀ। ਸੂੰ ਬੜਾ ਦੇਰਿਆ ਕਰੋ ਲੰਚ ਵਿੱਚ ਲੰਚ ਵਿੱਚ ਪਿਆਜ ਹਾਂ ਠੀਕ ਟਿਫਿਨ ਵਿੱਚ ਕੱਟ ਕੇ ਦੇ ਦਿੰਦੀ ਹਾਂ ਕਿ ਧੁੱਪ ਹੁੰਦੀ ਹੈ ਪਿਆਜ਼ ਵਿਆਜ ਖਾਓ ਲੱਸੀ ਵਗੈਰਾ ਪੀ ਲਿਆ ਕਰੋ। ਉਹ ਛਾਂ ਕੋਲਡ ਡਰਿੰਕ ਲਿਆ ਕੇ ਰੋਜ਼ ਬੋਲਦੀਆਂ ਉਹ ਕਈ ਵਾਰ ਤੇ ਗਲਬਸ ਵੀ ਹਾਂਜੀ ਗਲਬਸ ਵੀ ਦੀ ਨਾ ਧੁੱਪੇ ਨੀ ਇੱਕ ਦਮ ਕਲਰ ਐਕਨ ਹੋ ਜਾਂਦਾ ਫੇਡ ਹੋ ਜਾਂਦਾ। ਨਾ ਜ਼ਿਆਦਾ ਇਹਨਾਂ ਨੂੰ ਬਹੁਤ ਕਹਿੰਦੀ ਆ ਕਿ ਤੁਸੀਂ ਨਾ ਬਈ ਧਿਆਨ ਰੱਖੋ।
ਬਿਲਕੁਲ ਸਾਰੀ ਦਿਹਾੜੀ ਮੈਂ ਕਟਿੰਗ ਕਰਨੀ ਕੋਈ ਔਖੀ ਗੱਲ ਹੈ ਬਹੁਤ ਔਖੀ ਗੱਲ ੀ ਗੱਲ ਥੋੜੀ ਹੈ ਸਵਿਧਾ ਜ
ਹਾਂਜੀ
ਮੂੰਹ ਤੇ ਹਾਂਜੀ ਤਾਂ ਤੇ ਬਹੁਤ ਜ਼ਿਆਦਾ ਡਿਫੀਕਲਟ ਕੰਮ ਹੈ ਵੀਰ ਜੀ ਦਾ ਜ ਅਜ ਤੋਂ ਪਤਾ ਬੱਚੇ ਦੀ ਯੂਨੀਫਾਰਮ ਇਹਨਾਂ ਨੇ ਇਹੋ ਜਿ ਕੱਪੜਿਆਂ ਦੀ
ਤਾਂ ਫਿਰ ਹੱ
ਮੈਂਨੂੰ ਬੋਲਿਆ ਮੈਂ ਕਿਹਾ ਤੁਸੀ ਯੂਨੀਫਾਰਮ ਬੱਚੇ ਤਿੰਨ ਤਿੰ ਚੋ ਜੋੜੇ ਰੱਖੇ ਯੂਨੀਫਾਰਮ ਕੱਪੜਾ ਵੀ ਇਹੋ ਜਿਹਾ ਰੱਖਿਆ ਆ ਬੱਚੇ ਨੂੰ ਖਾਣ ਵਾਲਾ ਕੱਪੜਾ ਆ ਕੋ ਹੈ ਹੀ ਨੀ ਪਤਾ ਨ ਕੀ ਕੱਪੜਾ ਸਕੂਲ ਤੋਂ ਆਉਂਦੇ ਹੈ ਨਾ ਇਤਨਾ ਮੂੰਹ ਬੱਚੇ ਦਾ ਲਾ ਹੁੰਦਾ ਹੈ ਬਹੁਤ ਜ਼ਿਆਦਾ ਅਹੀ ਖਾਣ ਵਾਲਾ ਹੈਗਾ ਪਤਾ ਨੀ ਕਿਹੜਾ ਕੱੜਾ ਰੱਖਿਆ ਮੈਡਮਾ ਨੇ ਉਹ ਜੋੜੇ ਜਿੰਤੇ ਨੂੰ ਰੱਖਿਆ ਆ ਕਿ ਇਸ ਦਿਨ ਇਹ ਇਸ ਦਿਨ ਹੈ ਇਸ ਦਿਨ ਹੈ ਪ ਆ ਕੇ ਭੇਜਣਾ ਬਹੁਤ ਜ਼ਿਆਦਾ ਡਿਫੀਕਲਟ ਹੈਗਾ ਯ ਕ ਮੈਂ ਬ ਬੋਲੇ ਮੈ ਛੋਟੇ ਬੱਚੇ ਹੈ ਨਰਸਰੀ ਕਲਾਸ ਦੇ ਕਮੇ ਕਮ ਕੋਟਨ ਦੇ ਕੱਪੜੇ ਦੋ ਪਰ ਮੈਮ ਬੋਲਦੀ ਨੀ ਆ ਮੈਮ ਕਹਿੰਦੀ ਨਹੀਂ ਨਹੀਂ ਕੋਟਨ ਦੇ ਕੱਪੜੇ ਤੁਹਾ ਯੂਨੀਫਾਰਮ ਐ ਹੀ ਹੈ ਮੈਂ ਚਛੜ ਕਮ ਸੇ ਕਮ ਬੱਚੇ ਤਾਂ ਦੂਰੋਂ ਆ ਰਹੇ ਹੈ ਕੋਈ ਕੋਲ ਆ ਰਹੇ ਹੈ ਹਾਂਜੀ ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀਾਂ ਤੁਹਾਡੇ ਨਾਲ ਗੱਲ ਕਰਕੇ ਅੱਛਾ